ਹੈਲੋ।
ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਠੀਕ ਓ?
ਹਾਂਜੀ-ਹਾਂਜੀ ਤੁਸੀਂ ਸੁਣਾਓ ਕਿਵੇਂ ਓ?
ਹਾਂਜੀ ਮੈਂ ਵੀ ਵਧੀਆ ਮੈਂ ਕੇਆ ਚਲੋ ਪੈਨਜੀ ਨੂੰ ਯਾਦ ਈ ਕਰ ਲਈਏ ਬੜਾ ਟੈਮ ਹੋ ਗਿਐ ਗੱਲ ਨੀ ਕੀਤੀ।
ਚਲੋ ਬੋਤ ਵਧੀਆ ਗੱਲ ਆ। ਹੋਰ?
ਹਾਂਜੀ-ਹਾਂਜੀ ਸਭ ਵਧੀਆ। ਤੁਸੀਂ ਸੁਣਾਓ।
ਬਸ ਵਧੀਐ ਸਾਡੇ ਤਾ ਆੱਜ ਸ਼ੁਕਰ ਐ ਮੀਂਅ ਪਿਆ ਵਾ ਦਸ-ਬਾਰਾਂ ਦਿਨ ਬਾਦ ਤੇ ਸ਼ੁਕਰ ਥੋੜਾ ਹਾਂਜੀ-ਹਾਂਜੀ ਬੋਤ ਗਰਮੀ ਹੋ ਰੀ ਤੀ ਸਾਡੇ ਤਾਂ।
ਤਾਡੇ ਐਧਰ ਵੀ ਬੋਤ ਬੁਰਾ ਹਾਲ ਹੈਗੈ। ਬੋਤ ਗਰਮੀ ਹੈਗੀ ਏ। ਇੰਨੀ ਧੁੱਪ ਨਿਕਲਦੀ ਏ ਤੇਜ ਬੋਤ ਜ਼ਿਆਦਾ
ਅੱਛਾ ਨਈ ਮੀਂਅ ਪਿਆ ਤੁਆਡੇ ਵੱਲ।
ਨਈ ਸਾਡੇ ਐਧਰ ਮੀਂਅ ਆ ਈ ਨੀ ਰਿਆ ਹੀ। ਬਸ ਮੌਸਮ ਥੋੜਾ ਠੰਡਾ ਹੁੰਦੈ। ਅਸੀ ਕੈਨੇ ਚਲੋ ਐਵੇਂ ਮੌਸਮ ਰਵੇ। ਬਟ ਮੀਂਅ ਨਈ ਆਂਦਾ।
ਓਈ ਗੱਲ ਐ ਨਾ ਮਤਲਬ ਐਤਕੀ ਤਾਂ ਬੋਹੋਤ ਜਿਆਦਾ ਮਤਲਬ ਮੀਂਅ ਹੀ ਨੀ ਪਿਆ। ਤੇ ਸਾਡੇ, ਸਾਡੇ ਏੱਧਰ ਤੇ ਫਸਲਾਂ ਵੀ ਮਤਲਬ ਰੁਕੀਆਂ ਪਈਆਂ ਨੇ ਜੇੜਾ ਨਾ ਝੋਨਾ ਹੁੰਦੈ ਨਾ ਓ ਤੇ ਮੀਂਅ ਦੇ ਉੱਪਰ ਹੀ ਡਿਪੈਂਡ ਹੁੰਦੈ ਨਾ ਤੇ ਇਸ ਕਰਕੇ ਚਲੋ ਸ਼ੁਕਰ ਐ ਥੋੜਾ ਤੇ ਪਿਐ ਹੁਨ ਥੋੜੀ ਠੰਡਕ ਵੀ ਹੋ
ਫਸਲਾਂ ਨੂੰ ਵੀ ਤੇ ਪਾਣੀ ਦੇਣਾ ਈ ਹੁੰਦੈ। ਤਾਂਈਂ ਫਸਲਾਂ ਤਿਆਰ ਹੁੰਦੀਆਂ ਨੇ। ਹਾਂਜੀ ਸਾਡੇ ਐੱਧਰ ਤੇ ਬੋਤ ਬੁਰਾ ਹਾਲ ਹੈਗੈ। ਬਸ ਵਧੀਆ ਤੁਸੀ ਸੁ ਸੁਣਾਓ ਹੋਰ ਤੁਆਡੇ ਘਾਰ ਪਰਿਵਾਰ ਸਭ ਠੀਕ-ਠਾਕ?
ਹਾਂਜੀ-ਹਾਂਜੀ ਹੋਰ ਕੀ ਬਨਾਇਆ ਫੇਰ ਆੱਜ?
ਆੱਜ ਅਸੀ ਹੂੰ ਆਲੂ ਸੋਇਆਬੀਨ ਬਣਾਈ ਸੀ।
ਚਲੋ ਬੋਤ ਵ ਠੀਕ ਐ। ਸੋਇਆਬੀਨ ਦੇ ਵਿੱਚ ਵੈਸੇ ਬੋਤ ਪ੍ਰੋਟੀਨ ਵਗੈਰਾ ਹੁੰਦੇ ਐ ਨਾ, ਖਾਨੇ ਚਾਹੀਦੇ ਆ।
ਕੀ ਗਲੀਏ ਸਬਜੀਆਂ ਈ ਸਮਝ ਨੀ ਆਂਦੀਆਂ ਗਰਮੀ ਸਬਜੀ
ਹਾਂਜੀ ਸ ਏ ਸਭ ਚੀਜ਼ ਖਾਣ ਦਾ ਦਿਲ ਈ ਨੀ ਕਰਦਾ ਗਰਮੀ ਦੇ ਵਿੱ
ਹਾਂ ਬਸ ਠੰਡੀ ਚੀਜਾਂ ਹੋਵਨ, ਸ਼ਿਕੰਜੀ ਹੋ ਗਈ ਜਿਵੇਂ ਕਿ ਰੋਅਪਜ਼ੇ ਵਾਲਾ ਦੁੱਧ ਹੋ ਗਿਆ ਠੰਡੀਆਂ ਚੀਜਾਂ ਵੀ ਅੱਛੀ ਲੱਗਦੀਆਂ, ਰੋਟੀ ਅੱਛੀ ਨੀ ਲੱਗਦੀ।
ਬਿਲਕੁਲ, ਹੂਨ ਦਾ ਥੋੜਾ ਚਲੋ ਮੀਂਅ ਪੈ ਗਿਆ ਹੁਣ ਤੇ ਮਤਲਬ ਸਬਜੀਆਂ ਵਗੈਰਾ ਵੀ ਚਲੋ ਹੁਣ ਹੋ ਜੇਗੀ ਹਰੀਆਂ-ਹਰੀਆਂ ਸਬਜੀਆਂ ਆ ਜਾਨਗੀਆਂ। ਹਾਂ ਅਸੀ ਵੀ ਆੱਜ ਘੀਆ ਬਣਾਈ ਸੀ। ਅਸੀ ਆੱਜ ਘੀਆ ਬਣਾਈ ਸੀ। ਸਾਡੇ ਤਾਂ ਆਪਣੀ ਹੁੰਦੀਆਂ ਨੇ ਘੀਆ।
ਹਾਂਜੀ ਤੁਆਡੀ ਆਵਾਜ ਮੈਨੰ ਸਈ ਨੀ ਆ ਰੀਂ ਥੋੜੀ ਜੀ। ਮੈਂ ਕੱਟ-ਕੱਟ ਕੇ ਆ ਰੀ।
ਹਾਂਜੀ ਮੈਂ ਕਿਆ ਮੈਂ ਹਾ ਘੀਆ ਬਨਾਈ ਸੀ ਅਸੀ।
ਅੱਛਾ ਘੀਆ ਬਨਾਇਆ ਸੀ। ਚਲੋ ਅੱਛਾ ਐ ਘੀਆ ਵੀ ਸਵਾਦ ਈ ਬਨਨੈ।
ਅਸੀ ਤਾਂ ਆਪਣੇ ਘਰੇ ਲਾਂਨੇਂ ਆਂ ਥੋੜਾ, ਸਾਡੇ ਕੱਚੀ ਥਾਂ ਹੈਗੀ ਆ ਤੇ ਅਸੀ ਓਥੇ ਲਾ ਲੈਂਨੇਂ ਆਂ ਆਪਾਂ। ਕਰੇਲੇ, ਤੋਰੀਆਂ
ਅੱਛਾ-ਅੱਛਾ-ਅੱਛਾ-ਅੱਛਾ।
ਅਸੀ ਥੋੜਾ ਪਿੰਡ ਦੀ ਸਾਈਡ ਰੈਂਦੇ ਆ।
ਹੂੰ।
ਪਿੰਡ ਦੇ ਸਾਈਡ ਰੈਂਦੇ ਅਸੀ ਥੋੜਾ ਤੇ
ਸਈ ਏ। ਆਪਣੇ ਖੇਤ ਦੀ ਸਬਜ਼ੀ ਵਧੀਆ ਲੱਗਦੀ ਏ। ਤਾਜੀ ਹੁੰਦੀ ਏ।
ਹਾਂਜੀ ਨਾਲੇ ਬੋਤ ਬੈਨੀਫਿਟ ਰੈਂਦੀ ਨਾ ਹਰੀ ਸਬਜੀਆਂ। ਡੋਕਟਰ ਵੀ ਦਸਦੇ ਆ ਨਾ ਹਰੀ ਸਬਜੀਆਂ ਖਾਣੇ ਚਾ
ਹਾਏ ਹਰੀ ਸਬਜੀਆਂ ਈ ਖਾਣੀ ਚਾਈਦੀਆਂ। ਪਰ ਕੀ ਕਰੀਏ ਹਰੀ ਸਬਜ਼ੀਆਂ ਸੁਵਾਦ ਈ ਨੀ ਲਗਦੀਆਂ ਰੋਜ-ਰੋਜ ਅੱਛੀ ਨੀ ਲੱਗਦੀ।
ਐ ਤੇ ਹੈ ਮਤਲਬ, ਕਈ ਵਾਰ ਰੋਜ਼ ਖਾਂਦੇ ਰੋ ਘੀਆ- ਕੱਦੂ ਘੀ ਆ ਕ
ਹਾਂ ਬਸ, ਤੋਰੀ ਹੋ ਗਈ, ਟਿੰਡੇ ਹੋ ਗਏ ਹਾਂਜੀ-ਹਾਂਜੀ ਹੋਰ ਤੁਹਾਡੇ ਬੱਚੇ ਠੀਕ ਨੇ?
ਨਈ ਨਈ ਮੇਰੀ ਹਜੇ ਸ਼ਾਦੀ
ਹਾਂਜੀ
ਅਜੇ ਮੈਂ ਕਿਆ, ਮੈਰਿਜ ਨੀ ਹੋਈ ਮੇਰੀ ਅਜੇ ਸਟੱਡੀ
ਅੱਛਾ-ਅੱਛਾ-ਅੱਛਾ-ਅੱਛਾ ਮੈਨੂੰ ਲੱਗਿਆ ਮਤਲਬ ਕੀ ਤੁਸੀਂ ਮੈਰੀਡ ਅੱਛਾ-ਅੱਛਾ ਹਾਂ ਹਾਂਜੀ।
ਅੱਛਾ-ਅੱਛਾ ਵਧੀਆ ਗੱਲ ਆ
ਹੂੰ, ਮੇਰੀ ਤਾਂ ਮੈਰਿਡ ਹੋਈ ਦੀ ਏ, ਪੰਜ ਸਾਲ ਹੋ ਗਏ ਨੇ ਬਟ ਹਜੇ, ਬੇਬੀ ਨੀ ਹੋਇਆ
ਕੋਈ ਗੱਲ ਨੀ ਹਨਾ, ਰੱਬ -ਰੱਬ ਸਬ ਨੂੰ ਦਿੰਦਾ ਕੋਈ ਗੱਲ ਨੀ ਟੈਂ
ਹਾਂਜੀ-ਹਾਂਜੀ ਓ ਕੀ ਐ ਮੈਨੂੰ ਥਾਇਰਡ ਹੈਗਾ ਨਾ, ਤਾਂ ਕਰਕੇ ਕੰਸੀਵ ਨੀ ਹੋ ਰਿਆ ਹੈਲੋ
ਹਾ, ਤੁਸੀਂ ਕਿਨੂੰ ਮੰਨਦੇ ਓ, ਕਿਸ -ਕਿਸ ਰੱਬ ਤੇ ਜਾਦਾ ਵਿਸ਼ਵਾਸ ਰੱਖਦੇ ਓ, ਕਿਸ ਧਰਮ ਤੇ ਜਾਦਾ ਵਿਸ਼ਵਾਸ ਰੱਖ
ਹਾਂਜੀ-ਹਾਂਜੀ ਓ ਤੇ ਹੈ ਈ
ਤੁਸੀਂ ਮ ਕਿਸ ਕਿਸਨੂੰ ਮੰਨਦੇ ਓ ਮਤਲਬ, ਕਿ ਧਰਮ ਤੇ ਜਿਆਦਾ ਵਿਸ਼ਵਾਸ ਰੱਖਦੇ ਓ?
ਹਾਂਜੀ, ਧਰਮ ਤੇ ਵਿਸ਼ਵਾਸ ਹੈਗਾ, ਵ ਬਾਬਾ ਜੀ ਤੇ ਵਿਸ਼ਵਾਸ ਹੈਗਾ ਬਾਬਾ ਜੀ ਦੇ ਹੁਕਮ ਨਾਲ ਤਾਂ, ਪੱਤਾ ਵੀ ਨਹੀ ਹਿਲਦਾ ਆ ਪਰ ਫੇਰ ਵੀ ਮਤਲਬ ਕੀ, ਦਿਨ- ਰਾਤ ਇੱਕੋ ਈ ਅਰਦਾਸ ਈ ਕਰਨੇ ਆ, ਕੀ ਬਾਬਾ ਜੀ
ਕੋਈ ਗੱਲ ਨਈ ਦੇਖੋ ਕੋਈ ਗੱਲ ਨਈ ਦੇਖੋ ਹਨਾ, ਦੁਨੀਆਂ ਦੀ ਟੈਨਸ਼ਨ ਨਈ ਲੈਣੀ ਹਨਾ ਪਰਮੇਸ਼ਵਰ ਪਰਮਾਤਮਾ ਸਭ- ਕੁੱਛ ਕਰ ਕਰ ਸਕਦਾ ਹਨਾ, ਪਰ ਓ ਤੁਹਾਡੇ ਵਿਸ਼ਵਾਸ ਨੂੰ ਵੇਖਦੈ ਓ ਸਾਡੇ ਸਮਰਥਨ ਨੂੰ ਵੇਖਦੈ ਕੀ, ਅਸੀਂ ਓਦਾ ਨਾਮ ਲੈ ਰਹੇ ਆ ਕੀ ਨਈ, ਲੇ ਰੇ ਹਨਾ
ਹਾਂਜੀ -ਹਾਂਜੀ ਏ ਤਾਂ ਹੈ
ਲੈਨੀ, ਲੋਕ ਭਾਵੇਂ ਕੋਈ ਵੀ, ਕੁੱਝ ਵੀ ਕਵੇ ਕਿਉਂਕਿ, ਲੋਕ ਤਾਂਨੂੰ ਜਦੋਂ ਆਪਾਂ- ਜਦੋਂ ਆਪਾਂ ਦੁਖੀ ਹੁੰਦੇ ਆ ਕਿ, ਸਾਨੂੰ ਓ ਵੇਖਣ ਆਂਦੇ ਆ ਤੇ ਓਨਾਂ ਹਾਂਜੀ, ਓਨਾਂ ਦੀ ਕਿ ਉਹ ਤੁਹਾਨੂੰ ਖਾਣ ਨੂੰ ਦਿੰਦੇ ਐ ਕਿਆ ਓਨਾਂ ਦੀ ਗੱਲਦੀ ਬਿਲਕੁੱਲ ਵੀ, ਪਰਵਾਹ ਹਾਂਜੀ, ਬਿਲਕੁੱਲ ਪਰਵਾਹ ਨੀ ਕਰਨੀ ਓ ਭਾਵੇਂ, ਕੁੱਛ ਵੀ ਬੋਲਦੇ ਰਹੋ ਬਿਲਕੁੱਲ-ਬਿਲਕੁੱਲ ਦੇਖੋ ਲੋਕਾਂ ਦਾ, ਗਲ ਐ ਹਾਂਜੀ ਕੋਈ ਗੱਲ ਨਈ, ਤੁਸੀਂ ਰੱਬ ਤੇ ਵਿਸ਼ਵਾਸ ਰੱਖੋ ਤੇ ਓ ਤੁਹਾਨੂੰ, ਖੁਸ਼ੀਆਂ ਜ਼ਰੂਰ ਦੇਵੇਗਾ, ਅਸੀਂ ਵੀ ਆਵਾਂਗੇ ਤੁਹਾਡੇ ਘਰ, ਫਿਰ ਪਾਰਟੀ ਚ
ਹਾਂਜੀ-ਹਾਂਜੀ ਬਿਲਕੁੱਲ, ਮੋਸਟ ਵੈਲਕਮ
ਹਾਂਜੀ, ਕੋਈ ਨੀ ਆਵਾਂਗੇ, ਘੁੰਮਣ ਦਾ ਕੋਈ ਪਲੈਨ ਕਦੇ ਗਏ ਓ, ਘੁੰਮਣ ਕਿਧਰੇ?
ਹਾਂਜੀ ਗਈ ਦੀ ਆ ਘੁੰਮਣ, ਬਟ ਏਦਾ ਨੀ ਘੁੰਮੀ, ਘੱਟ ਈ ਘੁੰਮੀ ਆ
ਆਪਾਂ ਵੀ, ਥੋੜ੍ਹਾ ਗਏ ਆ ਘੁੰਮਣ ਬਟ ਜਿਆਦਾ ਨਈ ਘੁੰਮੇ, ਅਸੀਂ ਅੰਬਰਸਰ ਗਏ ਹੋਏ, ਏਧਰ ਆਪਣੇ ਪੰਜਾਬ ਸਾਈਡ
ਹਾਂਜੀ-ਹਾਂਜੀ
ਹੂੰ
ਮੁੂੰਹ ਐ ਮੀ ਗਰਮੀ ਚ, ਕਿਧਰ ਨਿਕ ਨਿਕਲਣਾ ਈ ਨੀ ਹੁੰਦਾ ਕਹਿਦੇ ਨੇ ਘਰ ਈ ਰੋ ਤੋ ਈ ਅੱਛਾ ਹੈਗਾ, ਗਰਮੀ ਚ ਕੀ ਕਰਨਾ ਨਿਕਲ ਕੇ ਸਰਦੀਆਂ ਚ, ਫੇਿਰ ਵੀ ਬੰਦਾ ਕਹਿੰਦਾ, ਚਲੋ ਕਿੱਥੇ ਘੁੰਮਣ ਦਾ ਪਲੈਨ ਬਣਾਈਏ, ਫਿਰ ਗਰਮੀ ਹੋਵੇ ਤਾਂ ਵੀ ਦਿੱਕਤ ਹੈਗੀ ਏ, ਸਰਦੀ ਹੋਵੇ ਤਾਂ, ਵੀ ਪਰੇਸ਼ਾਨੀ ਹੈਗੀ ਏ
ਹਾਂਜੀ, - ਹਾਂਜੀ ਹੁਣ ਤਾਂ ਚਲੋ ਮੌਸਮ ਥੋੜ੍ਹਾ ਹਾਂ ਹੁਣ ਤੇ ਜੁਲਾਈ ਦਾ ਮੀਨਾ ਚਲੋ ਚੱਲ ਗੇਆ ਹੁਣ ਥੋੜੇ ਸਕੂਲ ਵੀ ਲੱਗ ਗਏ ਨੇ ਬੱਚਿਆਂ ਦੇ।
ਹਾਂਜੀ ਹਾਂ ਬੱਚਿਆਂ ਦੇ ਸਕੂਲ ਵੀ ਓਪਨ ਹੋ ਗਏ ਨੇ।
ਸੲ ਈ ਗੱਲ ਐ ਹੁਣ ਤਾਂ ਘੁੰਮਣਾ ਮਲਲ ਥੋੜਾ ਜੂਨ ਦੇ ਵੇਚ ਈ ਜਾਦਾ ਜਾਂਦੇ ਆ ਘੁੰਮਣ ਕਿਉਕਿ ਬੱਚੇਆਂ ਦੀ ਛੁੱਟੀ ਹੁੰਦੀਆਂ ਨੇ। ਤੇ ਹੁਣ ਜੁਲਾਈ ਚੱਲ ਗੇਆ ਹੁਣ ਤੇ ਹੋਰ ਕੰਮ ਹੋ ਜਾਂਦੇ ਨੇ ਫੇਰ ਫ਼ਸਲਾਂ ਦੇ ਕੰਮ ਹੋ ਜਾਂਦੇ ਨੇ ਜਾਂ ਕੋਈ ਵੀ ਹਨਾ। ਜੇੜੇ ਕਿਸਾਨ ਲੋਕ ਨੇ ਫੇਰ ਓਨਾਂ ਦੇ ਤਾਂ ਕੰਮ ਚੱਲ ਜਾਂਦੇ ਨੇ।
ਹਾਂਜੀ-ਹਾਂਜੀ ਐ ਤਾਂ ਹੈ ਈ।
ਤੀ ਰੰਨੇਓ
ਹਾਂਜੀ-ਹਾਂਜੀ ਮੈਂ ਸੈ਼ਰ ਵੀਚ ਰੈਦੀ ਆਂ।
ਚਲੋ ਬੋਤ ਵਧੀਆ ਗੱਲ ਏ ਸੈ਼ਰ ਦਾ ਮਾਹੌਲ ਕੀਵੇਂ ਦਾ ਮਤਲਵ ਕੀਵੇਂ ਦੇ ਹੈਗੇ ਓਥੇ ਆਸ-ਪਾਸ ਦੇ
ਹਾਂਜੀ ਸੈਰ ਤਾਂ ਬੋਤ ਅੱਛਾ ਹੈਗਾ ਏਦ ਐ ਵਾਲਾ। ਬਟ ਆਪਾਂ ਪੈਲਾਂ ਸਿਟੀ ਚ ਰੈਦੇ ਸੀ ਹੋਨਾ ਆਪਾਂ ਮਲਵ ਕੀ ਥੋੜ੍ਹੀ ਸਿਟੀ ਤੋਂ ਬਾਰ ਆ ਗੇਆ ਹ ਮਲਵ ਕੀ ਜਆਇੰਟ ਫੈਮਿਲੀ ਲੈਂਦੇ ਸੀ, ਤੋ ਸਭ ਨੇ ਅਪਣਾ-ਅਪਣਾ ਸੈਪਰੇਟ ਲੈ ਲਿਆ ਮਲਵ ਸਾਡੇ ਐਦਰ ਵੀ ਖੇਤੀਬਾੜੀ ਕਰਦੇ ਨੇ ਜੇਵੇਂ ਕੀ ਦੂਜੀ ਕਾਸਟ ਦੇ ਲੋਕ ਹੁੰਦੇ ਨੇ ਨਾ
ਹਾਂਜੀ-ਹਾਂਜੀ।
ਹਾਂਜੀ ਓ ਵੀ ਖੇਤੀਬਾੜੀ ਐਧਰ ਕਰਦੇ ਨੇ ਓ ਵੀ ਸਾਨੂੰ ਕਦੀ-ਕਦਾਰ ਸਬਜ਼ੀਆਂ ਦੇ ਈ ਦੇਂਦੇ ਨੇ ਜੀਵੇਂ ਕੇ ਮੁੱਲ ਈ ਦੇਦੇ ਨੇ ਐਵੇਂ ਨੀ ਦੀਂਦੇ।
ਚਲੋ ਦੇਖੋ ਓ ਤੋ ਹੈ ਨਾ ਪਿਆਰ ਦੇ ਹਾਂਜੀ ਪੇਆਰ ਦੇ ਉੱਪਰ ਹੁੰਦਾ ਨਾ ਦੇਖੋ ਮਤਲਵ ਜ ਓਦੀ ਜਾਣ-ਪਛਾਣ ਹੋ ਜੇਗੀ ਥੋੜਾ ਓਨਾ ਨੂੰ ਤੁਹਾਡੇ ਨੇਚਰ ਦਾ ਵੀ ਪਤਾ ਲੱਗ ਜੇਗਾ ਫੇਰ ਬੰਦੇ ਦਾ ਆਪਣੇ ਆਪ ਵਿਸ਼ਵਾਸ ਹੋ ਜਾਂਦਾ ਪਿਆਰ ਬਧ ਜਾਂਦਾ ਨਾ ਇੱਕ
ਹਾਂਜੀ ਨਈ ਵੈਸੇ ਤਾਂ ਸਾਨੂੰ ਦੋ ਸਾਲ ਹੋ ਈ ਗਏ ਨੇ ਏਧਰ ਆਏ ਹੋਏ ਮਤਲਵ ਕੀ ਬਟ ਓ ਐਵੇਂ ਨਹੀਂ ਦੇਂਦੇ ਮਤਲਵ ਕਿ ਜੀਨੂੰ ਵੀ ਜੀਨੇ ਵੀ ਲੈਣੀ ਹੁੰਦੀ ਓ ਪੈਸੇ ਨਾਲ ਈ ਲੈਂਦਾ ਸਬ
ਔਰ ਆਪਾਂ ਬਾਰ ਵੀ ਤਾਂ ਜਾਂਦੇ ਆ ਤਾਂ ਵੀ ਤਾਂ ਪੈਸੇ ਦੇ ਕੇ ਆਨੇ ਕੇੜਾ ਆਪ ਪਾਂ ਉੱਧਰੋਂ ਵੀ ਮਤਲਬ ਕਿ ਫਰੀ ਦੀ ਲੈ ਕੇ
ਚਲੋ ਤਾਜ਼ੀ ਸਬਜ਼ੀ ਮਿਲ ਜਾਵੇ ਬਿਲਕੁਲ ਬਹੁਤ ਵਧੀਆ ਗਲ ਪਿਆਰ ਨਾਲ ਈ ਰੈਣਾ ਚਾਈਦਾ ਸਭ ਨਾਲ ਹਨਾ ਕੀ ਲੈਣੇ
ਹਾਂਜੀ-ਹਾਂਜੀ।
ਹੋਰ, ਹੋਰ ਤੁਸੀਂ ਅ ਮਤਲਵ ਪੜਦੇ ਓ ਗੁਰਬਾਣੀ ਪੜਦੇ ਓ ਕਿ
ਹਾਂਜੀ-ਹਾਂਜੀ ਪੜਨੇ ਆ ਨੇਤਨੇਮ ਕਰਨੇ ਆ ਨਿਤਨੇਮ ਕਰਨੀ ਹ ਮੈਂ
ਚਲੋ ਜੀ ਬੋਤ ਵਧੀਆ ਗੱਲ ਆ ਹੋਰ ਧਰਮ ਦੇ ਬਾਰੇ ਤੁਸੀਂ ਆਪਣੇ ਧਰਮ ਬਾਰੇ ਕੀ ਮਤਲਵ ਅੱਜ-ਕੱਲ ਦੇ ਯੂਥ ਨੂੰ ਜੇੜੇ ਬੱਚੇ ਓਨਾਂ ਨੂੰ ਕੀ ਦੱਸਣਾ ਚਾਓਗੇ? ਆਪਣੇ ਧਰਮ ਦੇ ਬਾਰੇ ਕੀ ਕੈਣਾ ਚਾਹੋ ਅੱਜ-ਕੱਲ ਦਾ ਜੇੜਾ ਆਪਣਾ ਮਤਲਵ ਬੱਚੇ ਨੇ ਯੂਥ ਨੇ ਜਵਾਨ ਪੀੜ੍ਹੀ ਓਨਾਂ ਨੂੰ ਤੁਸੀਂ ਕੀ ਸੀਖੇਆ ਦੇਣਾ ਚਾਦੇ ਓ ਆਪਣੇ ਧਰਮ ਤੋਂ ਰਿਲੇਟਿਵ?
ਧਰਮ ਦੇ ਲੇਖੇ?
ਹਾਂਜੀ ਓਨਾਂ ਨੂੰ ਕੀ ਸਮਾ ਕੀ ਸਮਝਾਣਾ ਚਾਦੇ ਓ ਮਤਲਵ ਕੀ ਓਨਾਂ ਨੂੰ ਮੈਸੇਜ ਦੇਣਾ ਚਾਦੇ ਓ?
ਹਾਂ ਬਸ ਆਪਣਾ ਮਲਵ ਕੀ ਆਪਣੇ ਧਰਮ ਨੂੰ ਵੀ ਮਲਵ ਕੀ ਸਮਝ ਕੇ ਚੱਲਣਾ ਚਾਈ ਦਾ ਮਲਵ ਕਿ ਆਪਾਂ ਵੀ ਸਾ ਸਰਦਾਰ ਸਿੱਖੀ ਹੈਗੇ ਆ ਬਟ ਆਪਾਂ ਨੂੰ ਐਵੇਂ ਕੁਛ ਗ਼ਲਤ ਵੀ ਨੀ ਕਰਨਾ ਚਾਈਦਾ।
ਠੀਕ ਹਾਂਜੀ ਦੇਖੋ ਨਾ ਅਪਣੇ ਜੇੜੇ ਅਪਣੇ ਗੁਰੂਆਂ ਨੇ ਹਨਾ ਓਨਾਂ ਨੂੰ ਸਾਡੇ ਵਾਸਤੇ ਆਪੀਆਂ ਸ਼ਹੀਦੀਆਂ ਦਿੱਤੀਆਂ ਹਨਾ। ਅਸੀਂ ਉਹਨਾਂ ਦੇ ਮਤਲਬ ਰਸਤੇ ਤੇ ਚੱਲਣਾ ਚਾਹੀਦਾ ਹੈਨਾ ਉਹਨਾਂ ਨੇ ਜਿਹੜੇ ਸਾਨੂੰ ਭਾੜੇ ਏ ਆਪਣੇ ਮੰਨੇ ਚਾਹੀਦੇ, ਆਪਣੇ ਕੇਸ ਰੱਖਣੇ ਚਾਹੀਦੇ ਹੈਨਾ।
ਹਾਂ-ਹਾਂ, ਔਤਾ ਹੈਹੀ ਬਟ ਅਜ ਕੱਲ੍ਹ ਤਾਂ ਵੇਖੋ ਸਭ ਕੁਛ ਮਤਲਬ ਕਿ ਕੱਲਯੁਗ ਹੈਗਾ ਨੇ। ਕੋਈ ਅਪਣੇ ਧਰਮ ਨੂੰ ਲੈ ਕੇ ਨੀ ਚੱਲਦਾ ਨੇ, ਅੱਜ-ਕੱਲ੍ਹ ਤਾਂ ਸਭ ਕਲਯੁਗ ਹੋਯਾ ਦੈ।
ਬਿਲਕੁਲ, ਅੱਜ-ਕੱਲ ਕੋਈ ਮੰਤਲ ਮੰਨਦਾ ਹੀ ਨੀ ਰੂਲ ਨੂੰ।
ਨਹੀਂ, ਅਪਣਾ ਧਰਮ ਕੋਈ ਨੀ ਮਣਦਾ ਅੱਜ-ਕੱਲ, ਅੱਜ-ਕੱਲ ਕੈ ਤੇ ਰਏ ਆ ਜੇੜੇ ਸਿੱਖ ਖ ਹੈਗੇ ਨੇ ਓ ਵੀ ਕੇਸ ਕਟਵਾ ਰੇ ਨੇ ਮਤਲਬ ਕਿ ਕੱਲਯੁੱਗ ਹੋਗੈ ਨੇ ਅੱਜ ਦੇ ਟੈਮ ਤੇ।
ਹਾਂਜੀ, ਦੇਖੋ ਜੀ ਗੁਰੂ ਨੇ ਪੈਲਾਂ ਹੀ ਦੱਸਿਆ ਸੀ ਨਾ ਬਈ ਕਲਯੁਗ ਦੇ ਵਿੱਚ ਐ ਚੀਜ਼ਾਂ ਹੋਣਗੀਆਂ ਐ ਚੀਜ਼ਾਂ ਹੋਣਗੀਆਂ। ਤੇ ਓਨਾਂ ਦੀ ਬਾਣੀ ਬਿਲਕੁਲ ਸੱਚੀ ਨਿਕਲਦੀ ਪੀ ਏ ਹੈਨਾ ਅੱਜ ਹੈਨਾ ਓਹ ਜੋ-ਜੋ ਉਨਾਂ ਨੇ ਕਿਹਾ। ਤੇ ਦੇਖੋ ਗੁਰੂਆਂ ਦੀ ਕਿੰਨੀ ਸ਼ਕ ਤੀ ਨੇ ਓਨਾਂ ਨੂੰ ਸਭ ਕੁਝ ਪਤਾ ਸੀ ਬੀ ਪੈਲਾਂ ਆਣ ਵਾਲੇ ਟੈਮ ਚ ਕੀ ਹੋਏਗਾ ਕੀ ਨੀ ਹੋਏਗਾ।
ਹਾਂਜੀ-ਹਾਂਜੀ।
ਹਾਂਜੀ, ਚਲੋ ਅਪਾਂ-ਅਪਾਂ-ਅਪਾਂ ਕੀ ਲੇਣਾ ਕਿਸੇ ਤੋ ਹੈਨਾ, ਅਸੀਂ ਅਪਣੇ ਬਿਲਕੁਲ, ਅਪਣੇਂ ਧਰਮ ਦੇ ਵਿੱਚ ਚੱਲਣੈ, ਅਸੀਂ ਬਾਣੀ ਪੜਨੀ ਐ ਹੈਨਾ। ਤਾਕੀ ਅਪਣੇ ਰੱਬ ਦੀ ਸਾਡੀ ਮੇਰ ਹੋਵੇ, ਓਹ ਸਾਨੂੰ ਖੁੱਚੀਆਂ ਦੇਵੇ। ਵੇ ਚਲੋ, ਕੋਈ ਨਾ ਪਰਮਾਤਮਾ ਸਭ ਦੀ
ਹੋਰ, ਤੁਸੀਂ ਕੀ ਕਰਦੇ ਔ?
ਹਾਂਜੀ, ਮੈਂ ਤਾਂ ਅੱਜ ਸਟੱਡੀ ਕੀਤੀ ਅਪਣੀ ਕੰਪਲੀਟ ਬੀ ਏ।, ਹਾਂਜੀ, ਬੀ ਏ ਦੇ ਏਗਜ਼ਾਮ
ਕੈਂ, ਹੋਗੀ ਤੁਹਾਡੀ ਅੱਛਾ-ਅੱਛਾ, ਬੀ ਏ ਦੇ ਐਗਜ਼ਾਮ ਦਿੱਤੇ ਨੇ। ਤੇ ਗੌਰਮੈਂਟ ਜੋਬ ਲਈ ਕਰ ਰੇ ਔ ਕਿ ਵੈਸੇ?
ਨਹੀਂ, ਹਾਂਜੀ ਕੀ ਕੈ ਰੇ ਔ?
ਮੈਨੇ ਕਹਾ, ਗੌਰਮੈਂਟ ਜੋਬ ਲੱਗਣੀ ਏ ਕੇ ਤੁਐਡੀ?
ਗੌਰਮੈਂਟ ਜੋਬਾ ਤੇ ਤਿਆਰੀ ਤਾਂ ਕਿਤੀ ਏ ਕਰਦੇ ਪੇ ਆਂ ਬਟ ਅਜੇ ਤਾਂ ਕੁੱਛ ਹੈ ਨੀ।
ਚਲੋ ਕੋਈ ਨੀ, ਲੱਗ ਜਾਏ।
ਦੇਖੋ ਹਾਂਜੀ, ਪਰ ਦੇਖੋ ਕਿ ਨਾ ਸਰਕਾਰ ਨੇ ਕਿੰਨਾ ਬੁਰਾ ਕੀਤਾ ਨਾ, ਸਾਰੇ ਪੇਪਰ ਲੀਕ ਕਰਦੇ ਪਏ ਨੇ, ਯੂਥ ਕਿੰਨਾ ਪਰੇਸ਼ਾਨ ਹੋ ਰੈ।
ਹਾਂਜੀ-ਹਾਂਜੀ, ਪੰਜਾਬ ਏਚ ਤਾਂ ਬੌਤ ਬੁਰਾ ਹਾਲ ਹੈਗਾ ਨੇ।
ਹਾਂਜੀ, ਪਰ ਹੁਣ ਤਾਂ ਕੈੰਦੇ ਓਹਨ ਮਤਲਬ ਲੇਡੀਜ਼ ਵਾਸਤੇ ਕੈੰਦੇ ਓਨੇ ਜੇੜਾ ਭਗਵੰਤ ਮਾਨ ਐ, ਬੜੀ ਸਕੀਮਾਂ ਕੱਢੀਆਂ ਨੇ।
ਹਾਂਜੀ-ਹਾਂਜੀ, ਬੌਤ ਬੁਰਾ ਹਾਲ ਹੈਗਾ ਨੇ, ਹਰ ਸੈ਼ਰ ਚ ਬੌਤ ਬੁਰਾ ਹਾਲ ਹੈਗਾ ਨੇ।
ਬੋਹਤ।
ਹਾਂਜੀ।
ਮੈਂ ਕਿਆ ਐ ਤੇ ਹੈ, ਮੈਂ ਕਿਆ ਦੇਖੋ ਸਰਕਾਰਾਂ ਨਾ ਸਭ ਤੋਂ ਪੈਲਾਂ ਅਪਣਾ ਹੀ ਫੈਦਾ ਸੋਚਦੀਆਂ ਨੇ।
ਐ ਤਾਂ ਹੈ ਹੀ ਸਰਕਾਰ ਅਪਣਾ ਹੀ ਫੈਦਾ ਸੋਚਦੀ ਸਭ ਤੋਂ ਪੈਲੇ। ਦੂਜਿਆਂ ਦੇ ਤਾ ਬਾਤ ਹੀ ਚੀ ਕਰਦੀ ਏ। ਹਾਂ, ਫੇਰ ਤੇ ਘਰਾਂ ਦੇ ਵਿੱਚ ਵੀ ਆੰਦੇ ਨੇ ਸਾਨੂੰ ਜਿੱਤ ਤਾ ਦੋ ਫੇਰ, ਹੋਰ ਜਿੱਤ ਜਾਂਦੇ ਨੇ ਫੇਰ ਤਾਂ ਪੁੱਛਦੇ ਹੀ ਨੀ ਹੈਗੇ। ਪੈਲੇ ਹੱਥ-ਪੈਰ ਜੋੜਦੇ ਨੇ। ਹਾਂਜੀ-ਹਾਂਜੀ-ਹਾਂਜੀ, -ਹਾਂਜੀ, ਸਤ ਸ਼੍ਰੀ ਅਕਾਲ ਜੀ, ਹਾਂਜੀ।